ਹੈਲੋ।
ਹਾਂਜੀ,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
ਹੋਰ ਕੀ ਹਾਲ ਨੇ?
ਹਾਂਜੀ ਹਾਂਜੀ, ਵਧੀਆ ਵਧੀਆ, ਤੁਸੀਂ ਦੱਸੋ?
ਹਾਂਜੀ -ਹਾਂਜੀ ਵਧੀਆ, ਹੋਰ ਕੀ ਕਰ ਰਹੇ ਸੀ?
ਕੁਛ ਨਹੀਂ ਬਸ, ਅਸੀਂ ਅੱਜ ਰੈਸਟ ਕਰ ਰਹੇ ਹਾਂ।
ਅੱਛਾ ਅੱਛਾ, ਮੌਸਮ ਕਿੱਦਾਂ ਵਾ ਉਧਰ?
ਮੌਸਮ, ਅੱਜੇ ਤੱਕ ਖੁੱਲ ਗਿਆ ਸੀ। ਠੀਕ ਦੋ, ਤ ਨਾਲ ਠੀਕ ਬਹੁਤ ਜ਼ਿਆਦਾ ਬਾਰਿਸ਼
ਹਾਂ, ਅੱਜ ਤੇ ਧੁੱਪ ਪਾ ਗਈ ਅੱਜ ਤੇ ਕਾਫ਼ੀ ਅੱਛਾ ਮੌਸਮ ਹੋਇਆ ਪਿਆ, ਠੀਕ ਹੋ ਗਿਆ ਮਤਲਬ, ਬਾਰਿਸ਼ ਹਟ ਗਈ। ਚਾਰ - ਪੰਜ ਦਿਨ ਲਗਾਤਾਰ ਬਾਰਿਸ਼ ਆਈ ਹੈ, ਇੱਧਰ ਤੇ।
ਹਾਂ, ਇੱਥੇ ਵੀ ਬਾਰਿਸ਼ ਇਨੀ ਸੀ, ਬਸ ਅੱਜ ਮੌਸਮ ਖੁੱਲਿਆ।
ਹਾਂ, ਹੋਰ ਬੱਚੇ ਠੀਕ ਤੁਹਾਡੇ?
ਨਹੀਂ, ਹਜੇ ਮੈ ਅਨਮੈਰਿਡ ਆ।
ਅੱਛਾ -ਅੱਛਾ ਅੱਛਾ, ਠੀਕ ਹੈ ਠੀਕ ਹੈ, ਓਕੇ ਹ ਹਾਂਜੀ ਹਾਂਜੀ, ਬਸ ਸਾਡੇ ਘਰ ਤੇ ਅਹ ਕੰਮ ਹੋ ਰਿਹਾ ਮਤਲਬ, ਸਾਡਾ ਪੋਸ਼ਣ ਪੈਂਦਾ ਪੈ ਨਾ ਉੱਪਰ ਤੇ ਬਸ, ਉਓਹੀ ਕੰਮਾਂ 'ਚ ਲੱਗੇ ਪਏ ਹਾਂ ਅਸੀਂ, ਨਾਲੇ ਗੰਦ- ਗੁੰਦ ਪਈ ਜਾਂਦਾ ਮੈਂ ਨਾਲੋਂ ਹੀ ਸਭ ਸਮੇਟ ਰਹੇ ਹਾਂ, ਨਾਲ - ਨਾਲ। ਕਾਫੀ ਦਿਨ ਹੋ ਗਏ, ਨੀਂਦ ਨੀ ਪੂਰੀ ਹੋ ਪਾਈ ਸਾਡੀ।
ਅੱਛਾ ਅੱਛਾ, ਤ ਉਹਨੇ ਕੰਮ ਲਗਾਇਆ ਹੋਇ ਹੈ ਕੀ ਘਰ ਦਾ?
ਹਾਂਜੀ ਹਾਂਜੀ ਉਹ ਨਾ ਕੰਮ ਹੁੰਦਾ ਪਿਆ ਸਾਡਾ, ਉੱਪਰ ਨਾ ਲੈਂਟਰ ਵਗੈਰਾ ਪੈਂਦਾ ਪਿਆ। ਹਾਂ। ਬਸ ਹੁਣ ਮੈਂ, ਤੁਸੀਂ ਯੋਗਾ ਜਾਦੇ ਹੋ?
ਹ ਹਾਂ, ਜਂਂਦਾ। ਮਤਲਬ ਜਿੰਮ ਵਿੱਚ ਜਾਂਦਾਓ, ਤੇ ਫਿਰ ਕਰ ਲੈਂਨੇ ਹਾਂ। ਉੱਥੇ ਥੋੜ੍ਹਾ, ਬੋਤ।
ਅੱਛ, ਅੱਛਾ, ਅੱਛਾ ਹਾਂ। ਜ਼ਰੂਰੀ ਹੈਗਾ ਹੈਲਥ ਵਾਸਤੇ ਨਾ।
ਹੈਲਥ ਲਈ ਤਾਂ ਬਹੁਤ ਜ਼ਰੂਰੀ ਹੁੰਦਾਏ ਕਿਉਂਕਿ ਅੱਜ ਕੱਲ ਬਿ ਬਿਮਾਰੀਆਂ ਅਸੀ ਖਾਂਦੇ ਕਰਦੇਆਂ ਉਹ ਕਰਦੇਆਂ ਸੌ ਚੀਜ਼ਾਂ ਚੱਲੀਆਂਦੀ ਸਾ ਹਾਂਜੀ ਐਮੋਸਮ ਹੈ ਵੀ ਐ ਵੀ ਦੇਖੋ ਬਿਮਾਰੀਸ਼ਾ ਵਾਲਾ ਗੰਦਾ ਮੌਸਮ ਹੈ, ਐਂਡ ਇਸ ਮੌਸਮ ਚ ਐੰਨੀ ਬਿਮਾਰੀਆਂ ਲੱਗਦੀ ਹੈ।
ਹਾਂਜੀ ਹਾਂਜੀ, ਉਹੀ ਨਾ ਐਕਟਿਵ ਰੈਣ ਵਾਸਤੇ ਨਾ ਜਾਣਾ ਹੁੰਦਾਏ ਜਿੰਮ ਜਾਂ ਫਿਰ ਯੋਗਾ ਯੋਗਾ ਵੈਸੇ ਜ਼ਿਆਦਾ ਬੈਸਟ ਹੁੰਦਾਏ ਜਿੰਮ ਚ ਨਾ ਏਦਾਂ ਹੁੰਦਾ ਕਿ ਸਾਡੀੇ ਅਹ ਜੇੜੀ ਓਦਾਦੀ ਥੋੜ੍ਹੀ ਬੋਡੀ ਬਣ ਜਾਂਦੀ ਹੈ ਬਟ ਅੰਦਰੋਂ ਨੀ ਇਨਾ ਕੁਛ ਹੋ ਪਾਂਦਾ, ਲੇਕਿਨ ਯੋਗਾ ਨਾਲ ਸਾਡੀ ਇਨਰ ਬੋਡੀ ਪਰਫੈਕਟ ਹੋ ਜਾਂਦੀ ਹੈ ਨਾ, ਤੇ ਯੋਗਾ ਮੇਰੇ ਹਿਸਾਬ ਨਾਲ ਜ਼ਿਆਦਾ ਬੈਸਟ ਹੈ।
ਨਹੀਂ ਯੋਗਾ ਤਾਂ ਬੈਸਟ ਹੈ, ਲੇਕਿਨ ਪਤਾ ਕੀ ਗੱਲ ਹੁੰਦੀ ਹੈ, ਦੇਖੋ ਜੋ ਬੰਦਾ ਪੈਲਾਂ ਹੀ ਥੋੜ੍ਹਾ ਕਮਜ਼ੋਰ ਹੈ ਮਤਲਬ ਜਿਹਾ ਬੰਦਾ ਪੈਲੇ ਵੀਕ ਹੈ ਥੋੜ੍ਹਾ ਜਾ ਕਮਜ਼ੋਰ ਹੈ, ਤੇ ਉਹਣਾ ਆਲੀ ਤਾਂ ਦੇਖੋ ਫਿਰ ਹੋਰ ਜਾਦਾ ਉਹ ਹੋ ਜਾਂਦਾਏ, ਫਿਰ ਡਿਸਟਰਬ
ਹਾਂਜੀ ਹਾਂਜੀ ਉਹ ਤਾਂ ਹੈ ਦੇਖੋ ਅੱਜ ਕੱਲ ਬਿਮਾਰੀਆਂ ਵੀ ਬੋਤ ਲੱਗਣ ਲੱਗ ਗਈਆਂ ਐ, ਤੁਸੀਂ ਬੱਚੇ ਵੇਖ ਲਓ ਭਾਵੇਂ ਬਜ਼ੁਰਗ ਦੇਖਲੋ ਦੇਖਲੋ ਸਾਡੇ ਵਰਗੇ ਵੇਖਲੋ, ਅੱਜ ਕੱਲ ਨਾ ਬਿਮਾਰੀਆਂ ਬੋਤ ਆਮ ਹੋ ਗਈਆਂ ਐ। ਇਹੀ ਚੀਜ਼ਾਂ ਕਰਕੇ ਹੈਲਥ ਨਹੀਂ ਅੱਛੀ ਹੋ ਪਾਂਦੀ ਹੈ। ਅੱਛਾ ਖਾ ਨੀ ਰਹੇ ਹਾਂ, ਅੱਛੀ ਡਾਇਟ ਨਹੀਂ ਹੈਗੀਐ। ਆਪਣੀ ਐਕਸਰਸਾਈਜ਼ ਵਗੈਰਾ ਨਹੀਂ ਕਰਦੇ, ਤੇ ਬੋਤ ਜਰੂਰੀ ਹੋਗਿਆ ਅੱਜ ਪੈਲਾਂ ਯੋਗਾ ਵਗੈਰਾ ਨਾ ਐਕਸਰਸਾਈਜ਼ ਕਰਨੀੇਏ ਬੋਤ ਜ਼ਰੂਰੀ ਹੋ ਗਿਆਏ, ਸਭ ਨੂੰ ਕਰਨੀ ਚਾਈਦੀਆਂ।
ਜਿੰਮ ਵੀ ਜ਼ਰੂਰੀ ਇਸ ਲਈ ਹੈ, ਦੇਖੋ ਜਿੰਮ ਅਸੀਂ ਜਾਂਦੇ ਹਾ ਨਾ ਦੇਖੋ ਵੈਸੇ ਤਾਂ ਘਰ 'ਚ ਕੋਈ ਨਹੀਂ ਕਰ ਸਕਦਾ ਨਾ ਕੋਈ ਅਹ ਯੋਗਾ ਕਰ ਸਕਦਾ ਨਾ ਕੋਈਭੀ ਘਰ ਚ ਆਪਣਾ ਕੋਈ ਜਿਮ ਪੁਸ਼ਪ ਵਗੈਰਾ ਕੁਛ ਨੀ ਕਰ ਸਕਦਾ। ਜਿੰਮ ਵਿੱਚ ਯੋਗਾ ਤਾਂ ਤੁਸੀਂ ਛੱਡੋ, ਅਸੀਂ ਇਹ ਵੀ ਕਹਿ ਦਿੰਗੇ ਨਾ ਯ ਵੀ ਜਦ ਅੱਗੇ ਉਪਰ ਜਾ ਕੇ ਥੋੜਾ ਜੇਹੀ ਸੈਰ ਕਰ ਲਿਆ ਕਰੋ ਤੁਸੀ, ਫਿਟਨ ਉਹ ਕਰਨੇ ਉਹ
ਹਾਂ ਉਹ ਤੇ ਹੈ ਹੀ ਹੈ ਦੇਖੋ, ਰੋਗ ਦੂਰ ਹੁੰਦੇ ਨੇ ਐਕਸਰਸਾਈਜ਼ ਕਰਨ ਨਾਲ ਨਾਲੇ ਨਾ ਤੁਸੀਂ ਦੇਖ ਖਿਆ ਹੋਏਗਾ ਜੋ ਬੰਦਾ ਯੋਗਾ ਜਾਂਦਾ ਜਾਂ ਫਿਰ ਐਕਸਰਸਾਈਜ਼ ਕਰਦਾ ਨਾ ਉਹ ਸਟਰ੍ਰੈਸ ਫਰੀ ਹੁੰਦਾ ਬਿਲਕੁਲ ਉਹ ਨਾ ਹਰ ਟੈਮ ਐਕਟਿਵ ਰੈਂਦਾ ਦਿਮਾਗ ਹੋਰ ਇੰਜਾਇਟੀ ਵੀ ਨੀ ਹੁੰਦੀ ਹੈ ਮਤਲਬ ਬੋਤ ਅੱਛਾ ਫਿਲ ਫੀਲ ਹੁੰਦਾ ਹੈ ਪੂਰਾ ਦਿਨ ਹੀ ਬੋਤ ਅੱਛਾ ਨਿਕਲਦਾਏ
ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਦੇਖੋ ਸਾਨੂੰ ਨਾ ਅਲੱਗ ਟਾਈਮ ਸਪੈਂਡ ਕਰਨ ਦਾ ਮੌਕਾ ਮਿਲ ਜਾਂਦਾ ਹੈ। ਸਾਡੇ ਖੁਦ ਦੇ ਲਈ, ਅਸੀ ਫਰੈਸ਼ ਮਾਇੰਡ ਫਰੈਸ਼ ਮਾਇੰਡ ਹੋ ਜਾਂਦਾ ਬਿਲਕੁਲ ਹੀ।
ਹਾਂ ਉਹੀ ਨਾ, ਹਾਂ ਇਮਿਊਨ ਸਿਸਟਮ ਹਾਂ ਇਮਿਊਨ ਸਿਸਟਮ ਵੀ ਸਾਡਾ ਬੋਤ ਅੱਛਾ ਹੋ ਜਾਂਦਾ ਹੈ। ਕੰਸਟ੍ਰੇਸ਼ਨ ਪਾਵਰ ਵੀ ਬੋਤ ਅੱਛੀ ਹੋ ਜਾਂਦੀ ਹੈ ਆਪਾਂ ਹਰ ਚੀਜ਼ ਚ ਅੱਛੇ ਨਾਲ ਕੰਸਟਰੇੇਟ ਕਰ ਪਾਦੇ ਹਾਂ ਇਹੀ ਅਗਰ ਸਾਡੀ ਨੀਂਦ ਨਾ ਪੂਰੀ ਹੋਵੇ ਰਾਤੀ ਤਾਂ ਵੀ ਸਾਡਾ ਖ਼ਰਾਬ ਹੋ ਜਾਂਦਾ ਨਾ ਸਿਸਟਮ ਅਗਲਾ ਦਿਨ ਦੇਖਦੇ ਹੀ ਹੋ ਕਿਵੇਂ ਹੋ ਜਾਂਦਾ ਐ
ਉਹ ਲੋਕ ਇੱਕ ਵਾਰੀ ਅਸੀਂ ਬੈਡ ਤੇ ਪੈ ਗਏ ਮੈਂ ਬਾਰਿਸ਼ ਦਾ ਮੌਸਮ ਐ ਦੋ ਇੱਕ ਵਾਰ ਬਰੀ ਫਿਰ ਉੱਠਣ ਦਾ ਮਨ ਨਹੀਂ ਕਰਦਾ ਹੁਣ ਤਾਂ ਬਸ ਪਏ ਪਏ ਅਸੀਂ ਕਰ ਚ ਈ ਰਹਿਣਾ ਕੋਈ ਨਾ ਬਾਰਿਸ਼ ਆ ਰਹੀ ਆ ਆਪਣਾ ਘਰ ਚ ਰੋ ਤੇ ਉਹ ਨਾ ਫਿਰ ਸਿਸਟਮ ਦੇ ਜਾਂਦਾ ਫਿਰ ਹੁਣ ਇਹ ਇਸ ਲਈ ਹੁੰਨੇ ਆ ਵੀ ਚਲੋ ਅਕੇਲਾ ਬੰਦਾ ਦੇਖੋ ਨਹੀਂ ਕਰ ਸਕਦਾ। ਅਗਰ ਜਿੰਮ ਕਰ ਵੀ ਲੂਗਾ ਅਗਰ ਯੋਗਾ ਚ ਜਾਏਗਾ ਪੂਰਾ ਦੇਖੂਗਾ ਨਾ ਉਹ ਕਰ ਵੀ ਲੂੰਗਾ
ਹੂੰ ਹੂੰ। ਹਾਂ, ਅੱਜ ਕੱਲ ਤੁਸੀਂ ਹਾਂ।
ਕਰਨ ਲਈ ਅਸੀਂ ਜਾਂਦੇ ਹਾਂ। ਇਕੱਲਾ ਬੰਦਾ ਕੌਣ ਜਾਏਗਾ ਵੋਕ, ਅਗਰ ਅਸੀਂ ਕਹਿ ਦਿੰਨੇ ਆਂ ਅੱਜ ਚੱਲਾਂਗਾ ਸਵੇਰੇ ਵੋਕ ਤੇ ਚਲਾ ਕਰੇਗੇ ਹਾਂ ਠੀਕ ਹੈ। ਉਹ ਮਿੰਟ 'ਚ ਰੇਡੀ ਹੋ ਜਾਊ। ਉਥੇ ਕੀ ਕਰੂੰਗਾ ਜਾ ਕੇ?
ਤਾਂ ਹੈ।
ਦੋ ਜਗ੍ਹਾ ਨਾ ਫਿਰ ਡਾਇਵਰਸਟ ਹੋ ਜਾਤਾ ਸਿਸਟਮ। ਉਹਨਾਂ ਨੂੰ ਫਿਰ ਇਹ ਹੋ ਗੱਲ ਆ, ਅਸੀਂ ਜਲਦੀ ਉਠ ਜਾਂਦੇ ਹਾਂ ਕਦੇ ਆ ਜੇ ਓ ਬੰਦਾ, ਵੋਕ ਤੇ ਜਾਣਾ ਹੋਏ
ਅੱਜ ਕੱਲ੍ਹ ਤੁਸੀਂ ਦੇਖ ਹੀ ਰਹੇ ਹੋ। ਕਿੰਨੀ ਜ਼ਿਆਦਾ ਬਿਮਾਰੀਆਂ ਵੱਧ ਗਈਆਂ ਅਹ ਕਿੰਨੀ ਹੋਰ ਪ੍ਰੋਬਲਮਸ ਹੋਣ ਲੱਗ ਗਈਆਂ। ਇਹ ਐਕਸਰਸਾਈਜ਼ ਨਾ ਕਰ ਕੇ, ਅਗਰ ਤੁਸੀਂ ਐਕਸਰਸਾਈਜ਼ ਕਰੋ ਡੇਲੀ ਯੋਗਾ ਕਰੋ। ਤੇ ਤੁਹਾਡੀ ਤੋ ਬਿਮਾਰੀਆਂ ਵੀ ਦੂਰ ਹੋ ਜਾਣਗੀਆਂ ਔਰ ਨਾ ਅੱਗੇ ਆਉਣ ਵਾਲੇ ਟਾਈਮ ਵਿੱਚ ਸਾਨੂੰ ਬਿਮਾਰੀਆਂ ਲੱਗਣਗੀਆਂ।
ਉਹ ਤਾਂ ਹੈ ਹੀ, ਕਿਉਂਕਿ ਦੇਖੋ ਮਿਲਾਵਟ ਹਰ ਚੀਜ਼ 'ਚ ਠੀਕ ਹੈ। ਅਸੀਂ ਕੀ ਖਾ ਰਹੇ ਆਂ? ਕਿਸ ਟਾਈਮ ਖਾ ਰਹੇ ਆਂ?
ਪਤਾ ਹੀ ਨਹੀਂ ਹੈ। ਸਾਨੂੰ ਕੁਛ ਪਤਾ ਹੀ ਨਹੀਂ ਅੱਜ ਕੱਲ ਕਿਹੜੀ ਚੀਜ਼ ਠੀਕ ਮਿਲਦੀ ਪਈਏ ਕਿਹੜੀ ਚੀਜ਼ ਮਿਲਾਵਟ ਵਾਲੀ ਆ, ਅਸੀਂ ਤਾਂ ਬਸ ਖਾਈ ਜਾਂਦੇ ਪਏ ਆਂ।
ਇਹੀ ਨਹੀਂ ਪਤਾ ਅਸੀਂ ਕੀ ਚੀਜ਼ ਖਾ ਰਹੇ ਆਂ। ਕਿਸ ਟਾਈਮ ਵੇਲੇ ਖਾ ਰਹੇ ਆਂ, ਕੱਬ ਖਾਣੀ ਆਂ। ਕਿਸ ਖਾਣੀ ਹੈ। ਕਿਉਂ ਖਾਣੀ ਹੈ? ਕਿਸ ਲਈਏ ਖਾ ਰਹੇ ਆਂ। ਸਾਨੂੰ ਕੁਛ ਨਹੀਂ ਪਤਾ ਸਾਨੂੰ, ਅਜੇ ਬ ਖਾ ਰਹੇ ਆਂ। ਬੱਚਿਆਂ ਨੂੰ ਰੋਟੀ ਦੇ ਦੀ? ਕੁੱਝ ਨਹੀਂ ਪਤਾ ਪੀਲੀ।
ਉਹੀ ਅੱਜ ਕੱਲ ਤੇ, ਬਾਜ਼ਾਰ ਦੀ ਚੀਜ਼ਾਂ ਤੇ, ਹਾਂ ਵਿਸ਼ਵਾਸ ਕਰਨ ਲਾਇਕ ਹੈ ਈ ਨੀ ਆ। ਮੈਂ ਤੇ ਬਹੁਤ ਅਵੋਇਡ ਕਰਦੀ ਹਾਂ। ਕੀ ਬਾਹਰ ਦੀਆਂ ਚੀਜ਼ਾਂ ਨਾ ਖਾਨ ਬੱਚੇ। ਬਹੁਤ ਜ਼ਿਆਦਾ ਅਵੋਰਡ ਕਰਦੀਆਂ। ਮੈਂ ਤੇ ਬਿਲਕੁਲ ਮੈਂ ਤੇ ਖਾਂਦੀ ਹੀ ਨੀ ਨਹੀਂ ਆ। ਮੈਂ ਤੇ ਬੱਚਿਆਂ ਨੂੰ ਵੀ ਮਨਾ ਕਰਦੀ ਹਾਂ ਕਿ ਬਿਲਕੁਲ ਨੀ ਖਾਣਾ ਤਾਂ ਵੀ ਹੁਣ ਤੁਹਾਨੂੰ ਪਤਾ ਹੀ ਐ, ਛੋਟੇ ਛੋਟੇ ਬੱਚੇ ਹੁੰਦੇ ਆ ਕਿੱਥੇ ਮੰਨਦੇ ਨੇ।
ਸਭ ਤੋਂ ਵਧੀਆ ਘਰ ਚ ਆਪਣਾ ਬਣਾਓ। ਜੋ ਵੀ ਤੁਸੀਂ ਬਣਾਉਣਾ, ਚੋਮਿਨੈ, ਮੈਗੀ ਮਿਲ ਜਾਂਦੀ।
ਪ੍ਰੈਫਰ ਕਰਦੀ ਆਂਮੈਂ ਵੀ ਇਹੀ ਪ੍ਰੈਫਰ ਕਰਦੀ ਹਾਂ ਕਿ ਕਾਰ ਲਿਆਓ ਕਾਰ ਬਣਾ ਲਓ। ਆਪਣੀ ਸਾਫ਼ ਚੀਜ਼ ਤੇ ਬਣੇਗੀ। ਹੁਣ ਦੇਖੋ ਥੋੜ੍ਹਾ ਬਹੁਤ ਨੁਕਸਾਨ ਤੇ ਹੋ ਹੀ ਜਾਂਦਾ। ਕਿਉਂਕਿ ਆਜ ਹਰ ਚੀਜ਼ ਮੈਦੇ ਦੀ ਹੁੰਦੀ ਐ। ਹੁਣ ਤੁਸੀਂ ਹਾਂ-ਹਾਂ-ਹਾਂ। ਘਰ ਸਾਫ਼ ਸੁਥਰੀ ਚੀਜ਼ ਬਣ ਜਾਂਦੀ ਏ। ਸਭ ਠੀਕ ਹੋ ਜਾਂਦਾ ਐ, ਔਰ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਐ। ਛਿਪਕਲੀਆਂ ਅੱਜ ਕੱਲ ਐਵੇਂ ਘੁੰਮ ਰਹੀਆਂ ਇੱਧਰ ਉਧਰ, ਸਾਡੇ ਤੇ ਕਿਚਨ 'ਚ ਵੀ ਬਹੁਤ ਝਿਪਕਲੀਆਂ ਆ ਜਾਂਦੀਆਂ। ਕੁਛ ਨੀ ਪਤਾ ਲੱਗਦਾ, ਕਿੱਥੇ, ਕਿਸ ਚੀਜ਼ ਨੂੰ, ਮੂੰਹ ਮਰ ਜਾਣ।
ਦੇਖਲੋ, ਤੁਸੀਂ ਕੋਕਰੋਚ ਵੇਖ ਲਓ, ਇਹ ਮੌਸਮ ਹੀ ਏਦਾ ਦਾ ਹੈ।
ਹਾਂ, ਮੌਸਮ ਵੀ ਤੇ ਐਵੇਂ ਤੇ, ਹਾਂਜੀ-ਹਾਂਜੀ।
ਘੁੰਮਦੇ ਐ, ਅੱਜ ਕੋਈ ਚੀਜ਼ ਖੁਲੀ ਨੀ ਰੱਖ ਸਕਦੇ।
ਹਾਂ।
ਆਉਂਦਿਆਂ, ਸਭ ਤੋਂ ਇਪੋਰ
ਜੀ ਹਾਂਜੀ।
ਅ ਸਾਡੀ ਸੇਫਟੀ, ਸਾਡੇ ਖੁਦ ਦੀ ਹੱਥ ਚ ਏ। ਅਸੀਂ ਕਿਸੇ ਨੂੰ ਬਲੇਮ ਨੀ ਕਰਦੇ। ਸਕਦੇ ਨਹੀਂ ਵੀ ਤੂੰ ਸਾਡੇ ਕੁੱਦ ਦੀ ਹ ਜੰ ਹੁਣ ਤੁਸੀਂ, ਬਾਹਰ ਤੋਂ ਵ ਘਰ ਬਣਾਓ। ਹੁਣ ਅ ਸਾਨੂੰ ਕੀ ਪਤਾ, ਕਿਹੜਾ ਤੇਲ ਯੂਜ ਕਰ ਰਹੇ ਹਾਂ। ਦੋ ਤਕ ਈ
ਹਾਂ, ਉਹਹੀ ਤੇ ਔਰ ਹਾਂ, ਬਹੁਤ ਗੰਦਾ ਓਇਲ ਯੂਜ ਕਰਦੇ ਨੇ, ਬਜ਼ਾਰਾ ਵਿਚ, ਬਹੁਤ ਹੀ ਗੰਦਾ ਦਾ ਓਇਲ।
ਹੋਰ ਤੁਸੀਂ ਵੇਖ ਨਾ, ਕਾਲਾ-ਕਾਲਾ ਜ ਹੁੰਦਾ, ਉਹਨਾਂ ਦਾ ਓਇਲ ਬਿਲਕੁਲ
ਕੋਈ ਚੀਜ਼ ਸਾਫ਼ ਸੁਥਰੀ ਹੈ ਹੀ ਨੀ ਉਹਨਾਂ ਹਾਈਜੀਨ ਤੇ, ਉਹਨਾਂ ਦੇ ਇੰਨੇ ਗੰਦੇ ਹੁੰਦੇ ਨੇ, ਬਿਲਕੁਲ ਫੋਲੋ ਨੀ ਕਰਦੇ। ਬਹੁਤ ਗੰਦੀ ਅਨਹਾਈਜੀਨਿਕ ਹੈ, ਬਿਲਕੁਲ ਸਭ ਕੁਛ
ਇਹ ਸਾਨੂੰ ਦੇਖੋ, ਪਤਾ ਨਾ ਵੀ ਹਾਂ, ਸਾਨੂੰ ਕਿ ਉਹ ਕਿਵੇਂ ਹੈ, ਵੀ ਕਿਹੜਾ ਯੂਜ ਕਰ ਰਹੇ ਬੱਚਿਆਂ ਨੂੰ ਥੋੜੀ ਪਤਾ, ਬੱਚਾ ਕਹਿਦੇ ਉਹ ਖਾਣਾ ਕਾਈਦਾ ਬਸ।
ਬਸ ਬੱਚਿਆਂ ਨੂੰ ਨਹੀਂ ਸਮਝਾ ਪਾ ਰਹੇ ਨਾਸੀ, ਉਹ ਇਹ ਤੇ ਗੱਲ ਹੈਗੀ ਹੈ ਬਚੇ ਸੁਣਦੇ ਵੀ ਨੀ ਹੈਗੇ, ਉਹਨਾਂ ਨੂੰ ਪਤਾ ਨੀ, ਕਿਉਂ ਇੰਨਾ ਵ ਲੱਗਦਾ ਬਾਹਰ ਦਾ ਖਾਣਾ, ਫੂਡ ਪੁਆਇਜ਼ਨਿੰਗ ਤੇ ਅੱਜ ਕੱਲ ਆਮ ਹੈ, ਹਰ ਦੂਸਰੇ ਦੀ ਬੱਚਿਆਂ-ਬੱਚਿਆਂ ਨੂੰ ਤੁਸੀਂ ਦੇਖੋਗੇ, ਫੂਡ ਪਇਜਨਿੰਗ ਹੋ ਰੱਖੀ ਹੈ, ਘਰ ਕਿਉਂ ਹੋ ਰੱਖੀ ਹੈ? ਕਿਉਂ ਹੋ ਰੱਖੀ ਹੈ? ਬਈ ਬਾਹਰ ਦਾ ਖਾਕ ਕ ਮੰਨਦੇ ਹੈਗੇ ਨਹੀਂ ਹੈ, ਨਾ ਪਾਣੀ ਅੱਛਾ ਯੂਜ ਕਰਦੇ ਨੇ ਬਾਹਰ। ਫਿਰ ਔਰ ਅਨਹਾਈਜੀਨਿਕ ਤੇ ਇੰਨੇ ਹੈਗੇ ਨੇ ਬਿਲਕੁਲ।
ਇਹ ਦੇਖੋ ਤਾਂ ਸਾਡੇ ਘਰ, ਰਪੋਂਸੀਬਿਲਿਟੀ ਹੈ, ਕਿ ਸਾਨੂੰ ਕਿਵੇਂ ਚੱਲਣਾ ਬੱਚਿਆਂ ਦੇ, ਅਸੀ ਨਾ ਫਿਰ ਸੈਡ ਚ ਹੋ ਜਾਂਦੇ ਹਾਂ, ਚਲੋ ਕੀ ਰੋਣਾ ਧੋਣਾ, ਫਿਰ ਬੱਚੇ ਰੋਂਦੇ ਆ, ਜਿਦ ਕਰਦੇ ਚਲੋ ਕੋੋਲੇ ਲੈ ਕੇ ਜਾਂਦੇ, ਇਹੂੰ ਬਾਹਰ।
ਓਏ-ਓਏ।
ਮ ਲੈ ਕੇ ਜਾਣਾ।
ਓ ਹਾਂ, ਵੋਮੀਟਿੰਗ ਹਾਂ, ਡਾਇਰੀਆ ਤੇ ਅੱਜ ਕੱਲ ਇਨਾ ਕੋਮਨ ਹੋ ਚੁੱ ਕ ਹਰ ਛੋਟੇ-ਛੋਟੇ ਬੱਚੇ ਨੂੰ, ਹਰ ਜਿਨਾ ਨੂੰ ਡਾਇਰੀਆ ਹੋ ਰਿਹਾ ਹੈ ਇਹੀ ਚੀਜ਼ਾਂ ਕਰਰਕੇ ਹੋ ਰਿਹਾ, ਬਾਹਰ ਦਾ ਇੰਨਾ ਖਾ ਰਿਹਾ ਗੰਦ ਵਲਾ।
ਬੱਚਿਆਂ ਦਾ ਅਸੀਂ ਪੇਟ ਨਹੀਂ ਰੋਕ ਸਕਦੇ।
ਹਾਂ, ਉਹ ਤੇ ਹੈ ਹੀ, ਪਰ ਸਮਝਾ ਸਕਦੇ ਹਾਂ, ਅਸੀਂ ਉਹਨਾਂ ਨੂੰ ਬਾਕੀ ਉਹਨਾਂ ਦੀ ਮਰਜ਼ੀ ਏ। ਖਾਏ, ਚਾਹੇ ਨਾ ਖਾਏ।
ਉਹ ਘਰ ਵੀ ਦੇਖੋ, ਰੋਟੀ ਖਾਣੀ ਆਪਣੀ ਰੋਟੀ ਦੇ ਬਾਅਦ ਹੁੇੈਂ ਕੋਲਡ ਡਰਿੰਕ ਵੀ ਪੀਨੀ ਆ ਠੀਕ ਹੈ, ਫਿਰ ਉਹਦੇ ਬਾਦ ਓਹਨਾ ਐਸਕਰੀਮ ਤੇ ਫਿਰ ਬਾਹਰ ਜਾ ਕੇ, ਉਹਨਾਂ ਨੂੰ ਚੀਜ਼ ਵੀ ਲੈ ਕੇ ਆਉਣੀ ਹੈ।
ਬਸ ਇਹੀ ਹਾਂ। ਬਸ ਉਹੀ ਨਾ ਉਹ ਘਰ ਦੀ ਰੋਟੀ ਸਬਜ਼ੀ ਤਾਂ ਉਹਨਾਂ ਨੇ ਖਾਣੀ ਨਹੀਂ ਉਹਨਾਂ ਨੂੰ ਲੱਗਦਾ ਕਿ ਇਹ ਤੇ ਬਹੁਤ ਹੀ ਬੇਕਾਰ ਚੀਜ਼ ਹੈਗੀ। ਇਹ ਤੇ ਸਾਨੂੰ ਖ਼ਰਾਬ ਕਰ ਦੇਗੀ। ਇਹ ਨੀ ਪਤਾ ਕੀ ਇਹ ਤੁਹਾਡੀ ਹੈਲਥ ਬਣਾ ਰਹੀ ਹੈ।
ਤੁਸੀਂ ਹਰੀ ਸਬਜ਼ੀਆਂ ਖਾਓ ਜਾਂ ਤੁਸੀਂ ਮਾਰਕੀਟ ਚ
ਸਾਨੂੰ ਤੇ ਤਿਆਰ ਹੀ ਨਹੀਂ ਹੈਗੇ। ਬਿਲਕੁਲ ਲੌਕੀ ਤੋਰੀ ਭਿੰਡੀ ਕੁਛ ਕੁਛ ਨਹੀਂ। ਖਾਂਦੇ ਕੁਛ ਵੀ
ਬੱਚੀ ਖੁਦ ਬੱਚਿਆਂ ਦੇ ਨਾਲ ਦੱਸਦੀ ਵੀ ਬਸ ਹੁਣ ਐਵੇਂ ਵੀ ਹੁੰਦੀ। ਜਾ ਰਹੇ ਹੁਣੁ ਉਹਨਾਂ ਦੇ ਡਿਮਾਂਡ
ਹਾਂ, ਮੈਂ ਉਹਨੇ ਉਹ ਬਣਾਏ ਸੀ ਟੀਡੇ ਬਣਾਏ ਸੀ। ਦੇਖੇ ਵੀ ਨੀ ਉਹਨੇ ਕਿਸੇ ਨੇ ਬਸ ਦੂਰੋਂ ਦੂਰੋਂ ਕਹਿਤਾ ਕਿ ਨਹੀਂ ਬਾਈ ਅਸੀਂ ਖਾਵਾਂਗੇ।
ਫੇਰ ਆਉਣ ਲਈ ਕੁਛ ਹੋਰ ਹੋਣਾ ਪਊਗਾ।
ਬਸ ਉਹਨਾਂ ਵਾਸਤੇ ਫੇਰ ਅਲੱਗ ਚੀਜਾ ਬਣਦੀਆਂ। ਚਲੋ ਫੇਰ ਅਜ ਕੱਲ ਆਈ ਹੈਗਾ। ਚਲੋ ਫੇਰ ਕਰ ਲਿਆ। ਚਲੋ ਓਕੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।